ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ
ਠੀਕ ਹੈ ਵੀਰ ਜੀ ਤੁਸੀਂ ਸੁਣਾਓ ਕਿੱਦਾਂ
ਹਾਂਜੀ ਵਧੀਆ ਵਧੀਆ ਅੱਜ ਕਿਵੇਂ ਆ ਕੀਤਾ
ਬਸ ਬੜੇ ਦਿਨ ਹੋ ਗਏ ਸੀ ਮੈਂ ਕਿਹਾ ਗੱਲ ਹੀ ਨਹੀਂ ਹੋਈ ਵੀਰ ਜੀ ਨਾਲ ਚਲੋ ਫੋਨ ਲਾਉਣੇ ਆ
ਹਾਂ ਮੈਂ ਵੀ ਤੁਹਾਨੂੰ ਯਾਦ ਕਰਦਾ ਪਿਆ ਸੀ ਬਸ ਤੁਹਾਨੂੰ ਪਤਾ ਟਾਈਮ ਨੀ ਮਿਲਦਾ ਕੁੱਛ ਗਰਮੀ ਏ ਕੁਛ ਬੁਟੀਕ ਤੇ ਕੰਮ ਵੀ ਕਾਫੀ ਅ ਲੈ ਮੈਂ ਤੁਹਾਨੂੰ ਪਤਾ ਹੈਗਸਤ ਚ ਵਿਆਹ ਦਾ ਸੀਜ਼ਨਏ ਕਾਫੀ ਕੰਮ ਆਇ ਪਿਆ ਸੀ ਨਾ ਤੇ ਟਾਈਮ ਹੀ ਨਹੀਂੀ ਮਿਲ ਗਿਆ। ਤੁਹਾਨੂੰ ਕਰਨਾ ਸੀ ਫੋਨ
ਵਧੀਆ ਯਾਦਗਾਰ ਹੈ, ਚੱਕਰ ਲਾਓ ਤੁਸੀਂ ਆਏ ਨੀ ਬੜਾ ਟਾਈਮ ਹੋ ਗਿਆ ਵਾ ਮੈਂ-ਮੈਂ ਕਿਹਾ ਚਲੋ, ਫੋਨ ਕਰਕੇ ਕਹਿੰਦੀ ਆਏ ਨੀ ਕਾਫੀ ਦਿਨ ਹੋ ਗਏ ਆ।
ਟਾਈਮ ਹੀ ਹੁੰਦਾ ਹੁਣ ਸਗੋਂ ਲਾਣਾ ਸੀ ਚੱਕਰ ਤੇ ਆਪਣਾ ਪਿੱਛੇ ਜੀ ਥੋੜਾ ਬਿਜੀ ਸੀ ਤੇ ਮੈਂ ਤੁਹਾਨੂੰ ਤਾਂ ਹੀ ਫੋਨ ਕਰਨਾ ਸੀ, ਪਿੱਛੇ ਤੁਹਾਡੀ ਫੋਟੋ ਜੀ ਵੇਖੀ ਸੀ, ਤੁਸੀਂ ਸੂਟ ਪਾਇਆ ਸੀ ਅਨਾਰਕਲੀ ਤੇ ਆਪਣਾ ਇਹਨਾਂ ਨੇ ਵੀ ਵੇਖਿਆ ਹਾਂ ਤੇ ਨਾ ਸਾਡੇ। ਕਿ ਕੁੜੀ ਦਾ ਵਿਆਹ ਸੀ ਇੱਕ ਤੇ ਐਵੇਂ ਉਹ ਆਈ ਸੀ ਮਤਲਬ, ਮੈਂ ਇਹਨਾਂ ਨੂੰ ਡਿਜ਼ਾਇਨ ਦਿਖਾਂਦਾ ਸੀ ਫੋਨ ਚ, ਤੇ ਤੁਹਾਡੀ ਫੋਟੋ ਆ ਗਈ, ਬਸ ਉਹ ਤੇ ਮੇਰੇ ਪਿੱਛੇ ਪਿੱਛੇ ਹੀ ਪੈ ਗਈ ਕਹਿੰਦੀ ਮੈਨੂੰ ਤੇ ਏਦਾਂ ਦਾ ਹੀ ਸੂਟ ਚਾਹੀਦਾ, ਇਹੋ ਜਿਹਾ ਤੇ ਮੈਂ ਬਸ ਤੁਹਾਨੂੰ ਫੋਨ ਲਾਣਾ ਸੀ ਫਿਰ ਟਾਈਮ ਈ ਨੀ ਮਿਲਿਆ। ਪਿਆ। ਮੈਂ ਕਿਹਾ, ਤੁਹਾਨੂੰ ਇਹੀ ਪੁੱਛਣਾ ਸੀ ਆਪਣਾ
ਤਾਂ ਮੈਂ ਔਨਲਾਈਨ ਹੀ ਮੰਗਵਾਇਆ ਸੀਗਾ, ਔਨਲਾਈਨ ਸੂਟ ਮੰਗਵਾਇਆ ਸੀਗਾ, ਹਾਂਜੀ ਵਧੀਆ ਨਿਕਲਿਆ ਫੈਬਰਿਕ ਵੀ।
ਔਨਲਾਈਨ ਵਗੈਰਾ
ਹਾਂ, ਹਾਂਜੀ-ਹਾਂਜੀ ਬਿਲਕੁਲ-ਬਿਲਕੁਲ ਸੇਮ ਜਿੱਦਾਂ ਉਹਨਾਂ ਨੇ ਮੈਨੂੰ ਦੱਸਿਆ ਸੀ, ਸੇਮ ਓਦਾਂ ਦਾ ਫੈਬਰਿਕ ਵੀ, ਵਰਕ ਵੀ ਉੱਤੇ ਹਰ ਚੀਜ਼ ਪ੍ਰੋਪਰ ਤੇ ਪੈਸੇ ਵੀ ਬਿਲਕੁਲ ਜਾਇਜ਼ ਲਏ, ਮੈਨੂੰ ਤਾਂ ਬਹੁਤ ਪਸੰਦ ਆਇਆ ਸਗੋਂ। ਨਹੀਂ-ਨਹੀਂ ਅਲਟਰ ਕਰਵਾਇਆ ਸੀ, ਮੈਂ ਥੋੜਾ ਜਿਹਾ ਨਾ ਥੋੜਾ। ਥੋੜਾ ਜਿਹਾ ਮੈਨੂੰ ਲੂਜ ਸੀਗਾ, ਤੁਹਾਨੂੰ ਪਤਾ ਥੋੜਾ ਪਤਲੀ ਹੋ ਗਈ ਆ, ਡਾਇਟਿੰਗ ਕਰ ਰਹੀ ਹਾਂ, ਤੇ ਉਹ ਤਾਂ ਕਰਕੇ ਥੋੜਾ ਵਜਨ ਜਿਹਾ ਵੱਧ ਗਿਆ ਸੀ, ਤੇ ਮੈਂ ਕਿਹਾ ਚਲੋ ਥੋੜ੍ਹੀ ਜਿਹੀ ਐਕਸਰ ਸਾਈਜ਼ ਜਿੰਮ ਵੀ ਮੈਂ ਜੁਆਇਨ ਕੀਤਾ, ਥੋੜਾ ਜਿਹਾ ਉਹਦੇ ਕਰਕੇ ਹੁਣ ਥੋੜਾ ਵੇਟ ਲੂਜ ਹੋ ਰਿਹਾ। ਤੇ ਤਾਂ ਕਰਕੇ ਫ਼ਿਰ ਮੈਂ ਅਲਟਰ ਕਰਾਇਆ ਸੀਗਾ। ਤੇ ਵੈਸੇ ਤਾਂ ਬੜਾ, ਹਾਂਜੀ-ਹਾਂਜੀ ਉਹ ਮੈਂ ਸਪੈਸ਼ਲੀ ਮੈਂ ਕਿਹਾ ਅੱਜ ਕੱਲ੍ਹ ਬੜਾ ਟਰੈਂਡ ਹੈਗਾ। ਲਗਦਾ। ਤੇ ਮੈਂ ਕਿਹਾ ਚਲੋ, ਮੈਂ ਉਹੀ ਕਲਰ ਲੈਂਦੀ ਆ ਮੈਨੂੰ ਕਈਆਂ ਦੇ ਕਿਹਾ ਬੜੇ ਫੋਨ ਆਏ, ਮੈਨੂੰ ਸਾਰਿਆਂ ਨੇ ਕਿਹਾ ਕਿ ਇਹ ਸੂਟ ਤੁਹਾਡਾ ਬਹੁਤ ਪਿਆਰਾ ਬਹੁਤ ਅੱਛਾ ਕਲਰ ਹੈਗਾ।
ਤੁਹਾਡੇ ਤੇ ਨਾ ਜਿਥੇ ਵੀ ਬੜਾ ਪਿਆ ਸੀ ਦੇਖੋ, ਤੁਸੀਂ ਅੰਦਰ ਦਸਤਾਰ ਸਜਾਦੇ ਹੋ। ਤੁਸੀਂ ਕਰੀਮ ਕਲਰ ਦਾ ਦੁਮਾਲਾ ਬੰਨਿਆ ਵੇ ਸੀ। ਉਹਦੇ ਨਾਲ ਤੁਹਾਡੀ ਰੋਹਬ ਵੀ ਬੜਾ ਸੋਹਣਾ ਆ ਰਿਹਾ ਸੀ। ਹਾਂ, ਮੈਂ ਸੱਚੀ ਟਚ ਵੁਡ। ਤੁਸੀਂ ਬੜੇ ਹੀ ਸੋਹਣੇ ਲੱਗ।
ਹਾਂਜੀ ਹਾਂਜੀ ਵੀਰ ਜੀ ਬਸ ਉਹ ਤੁਹਾਨੂੰ ਪਤਾ ਹੀ ਹੈ ਹੁਣ ਅਹ ਦਸਤਾਰ ਨਾਲ ਸਜਾ ਕੇ ਥੋੜਾ ਹੋਰ ਜ਼ਿਆਦਾ ਬੰਦੇ ਦੇ ਰੂਪ ਆ ਜਾਂਦਾ ਵ ਠੀਕ ਹੈ ਨਾ ਸਾਡੇ ਗੁਰੂ ਸਾਨੂੰ ਦਸਤਾਰ ਸਜਾਇਆ ਨੂੰ ਕਿਹਾ ਤੇ ਹੁਣ ਤੇ ਫੇਰ ਉਹਦੇ ਨਾਲ ਤੁਹਾਨੂੰ ਪਤਾ ਹੋਰ ਬੰਦਾ ਹੋਰ ਜ਼ਿਆਦਾ ਸੋਹਣਾ ਲੱਗਦਾ ਫਿਰ ਤਾਂ ਕੋਈ ਮੇਕਅਪ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਲੋੜ ਹੀ ਨਹੀਂ
ਉਹ ਤਾਂ ਤੁਸੀਂ ਪਹਿਲੇ ਨੀ ਕਰਦੇ ਸੀ ਅੰਮ੍ਰਿਤ ਤੁਸੀਂ ਪਹਿਲੇ ਈ ਸਕਿਆ
ਹਾਂਜੀ ਅੰਮ੍ਰਿਤ ਮੈਂ ਸ਼ਕਿਆ ਮੈਨੂੰ ਹੋ ਗਿਆ ਹਾਂ ਮੇਕਅਪ ਕਰਦੇ ਸੀ ਮਤਲਬ ਥੋੜਾ ਬਹੁਤ ਹੀ ਤੇ ਨਾ ਨੀ ਪਰ ਉਹਨ ਵੀ ਹੁਣ ਹੁਣ ਬਿਲਕੁਲ ਮਨ ਹੀ ਨੀ ਕਰਦਾ ਇਸ ਕਰਕੇ ਮੈਂ ਚਲੋ ਜਿੱਦਾਂ ਗੁਰ ਸਾਹਿਬ ਦਾ ਹਕਮ ਹੋਇਆ
ਹੋ ਗਜੀ
ਕਰਕੇ ਹੁਣ ਚ ਕਿਸਿਸਤਾਨ ਜਾ ਲੈਣਾ ਹਾਂਜੀ ਹਾਂਜੀ ਵੈਸੇ ਘ ਮੈਂ ਉਦਾਂ ਕਾ ਵਗੈਰਾ ਬਣਨ ਕੇ ਰੱਖਦੀਆਂ ਜੇ ਕਿੱਥੇ ਪ੍ਰੋਗਰਾਮ ਵਗੈ ਤੇ ਜਾਣਾ ਏ ਫ਼ਿਰ ਮੈਂ ਦਸਤਾਰ ਸਜਾ ਲੈਣੀ ਆ
ਚੋ ਚਲੋ ਵਧੀਆ ਬਹੁਤ ਵਧੀਆ ਗੱਲ ਏ ਬਸ ਵਧੀਆ ਭਾਜੀ ਠੀਕ ਨੇ
ਹਾਂਜੀ ਹਾਂਜੀ ਠੀਕ ਠਾਕ ਸਭ ਵਧੀਆ ਬਸ ਇਹਨਾਂ ਨੇ ਵੀ ਹੁਣ ਨਿ ਨਵਾਂ ਕੰਮ ਸ਼ੁਰੂ ਕੀਤਾ ਸੀ ਮੈਂ ਵੀ ਤੁਹਾਨੂੰ ਤਾਂ ਹੀ ਕੋਾਲ ਕੀਤੀ ਸੀਗੀ ਇਹਨਾਂ ਨੇ ਵੀ ਹੁਣ ਥੋੜ੍ਹਾ ਚਿਰ ਹੋਇਆ ਇਹ ਕੰਮ ਸ਼ੁਰੂ ਕੀਤਾ ਐ ਡ੍ਰਾਈ ਫਰੂਟਸ
ਹਾਂ--ਅੱਛਾ ਅੱਛਾ ਡਾਈ ਸੂ ਦਾ ਕੰਮ ਅਸੀਂ ਪਿੱਛੇ ਜਿੱਤਿਆ ਸੀ ਪੰਜਾਬ ਤੋਂ ਮੰਗਵਾਏ ਸੀ
ਹਾਂਜੀ ਔ ਫਿਰ ਮੈਂ ਤਾਂਈ ਤੁਹਾਨੂੰ ਕੋਲ ਕਰ ਰਹੀ ਸ ਸੀ ਮੈਂ ਕਿਹਾ ਵੀ ਅਗਰ ਕੋਈ ਡਰਾਈ ਫਰੂਟ ਅਗਰ ਤੁਹਾਨੂੰ ਕਹਿੰਦਾ ਹੈ ਤੇ ਤੁਸੀਂ ਮੇਰਾ ਨਾਮ ਰਿਕਮੈਂਡ ਕਰ ਦੇਣਾ ਤੇ ਬਹੁਤ ਅੱਛੇ ਡਰਾਈ ਫਰੂਟ ਇਨਸ ਐਸ਼ਲੀ ਬਾਹਰੋਂ ਮੰਗਵਾਏ ਦੇ ਆ ਤੇ ਬਹੁਤ ਅੱਛੀ ਕੁਆਲਿਟੀ ਹੈਗੀ ਏ
ਜੀ ਤੁਸੀਂ ਮੇਰੇ ਖਿਆਲ ਤੁਸੀਂ ਹਾਂ ਪਾਇਆ ਤਾਂ ਸੀ ਨਾ ਮੇਰੇ ਖਯਾਲ ਸਟੇਟਸ ਤੇ ਮੈਂ ਵੇਖਿਆ ਸੀ ਮੈਂ ਫੇਰ ਹੁਣ ਅਖਰੋਟ ਦਾ ਤੇ ਮੈਂ ਔਡਰ ਵੀ ਦਿੱਤਾ ਸੀ ਭਾਜੀ ਦਾ
ਅੱਛਾ ਨਾ ਨਾ ਭਾਜੀ ਤੁਹਾਨੂੰ ਪਤਾ ਹੀ ਬਿਜ਼ੀ ਰਹਿੰਦੇ ਨੇ ਕੰਮ ਕਰ ਰਾਤੀ ਲੇਟ ਆਣਾ ਇਸ ਕਰਕੇ ਫ਼ਿਰ ਟਾਈਮ ਹੀ ਲੱਗਦਾ ਗੱਲਬਾਤ ਹੋਈ ਨੀ ਤੇ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਮੈਂ ਤਾਂ ਹੀ ਤੁਹਾਨੂੰ ਕਾਲ ਕੀਤਾ ਸੀ ਮੈਂ ਕਿਹਾ ਚਲੋ ਦੱਸਾਂਗੀ ਕਿ ਅਸੀਂ ਹੁਣ ਕੰਮ ਸਟਾਰਟ ਕੀਤਾ ਵ ਤੇ ਮੈਂ ਵੀ ਹੁਣ ਵੈਸੇ ਤੇ ਬੁਟੀਕ ਸਟਾਰਟ ਕੀਤੀ ਹੈ ਵੀ ਮੈਂ ਤਾਂਦ ਫੇਰ ਈ ਹੀ ਹੋਇਆ।
ਅੱਛਾ।
ਹਾਂਜੀ-ਹਾਂਜੀ ਥੋੜਾ ਮਤਲਬ ਹਜੇ ਹੁਣੇ ਸਟਾਰਟਿੰਗ ਹੀ ਕੀਤੀ ਹੈ ਇੱਕ ਦੋ ਕੁੜੀਆਂ ਵੀ ਰੱਖੀ ਆਂਦੀਆਂ ਤੇ ਮੈਂ ਕਟਿੰਗ ਵਗੈਰਾ
ਅ ਅ ਮੈਂ ਬੁਟੀਕ ਤੇ ਨੇ ਬੁਟੀਕ ਤੇ-ਤੇ ਮੈਂ ਟੇਲਰ ਰੱਖੇ ਦੇ ਨੇ ਤਿੰਨ ਚਾਰ ਆਪਣਾ ਬੜੇ ਮੈ ਤੁਹਾਨੂੰ ਪਤਾ ਮੇਰੇ ਨਾਲ ਮੇਰਾ ਕੰਮ ਹੀ ਫਿਰ ਮਤਲਬ ਬਾਰ ਵਗੈਰਾ ਜਾਂਦੇ ਨੇ ਕੱਪੜੇ ਤੇ ਫੇਰ ਟੇਲਰ ਵੀ ਬਾਰ ਖਾਂਦੇ ਨੇ ਲੇਡੀਜ਼ ਹਾਂ ਕੁੜੀਆਂ ਵੈਸੇ ਆਪਣਾ ਸਿੱਖਣ ਆਦੀਆਂ ਨੇ ਤੇ ਮਾੜੇ ਮੋਟੇ ਕੰਮ ਕਰਾ ਲਦੇ ਨੇ ਜਿਵੇਂ ਤਰਪਾਈ ਹੋ ਗਈ ਥੋੜਾ ਅਲਟਰੇਸ਼ਨ ਦਾ ਕੋਈ ਹੋਇਆ ਸਟਿਚਿੰਗ ਤੇ ਵੇਖੋ ਟੇਲਰ ਹੀ ਕਰਦੇ ਨੇ ਦੋ ਰੱਖੇ ਨੇ ਆਪਣਾ ਕਟਿੰਗ ਵਾਸਤੇ ਦੋ ਕਟਿੰਗ ਲੈਣੀ ਤੇ ਦੋ ਤਿੰਨ ਆਪਣਾ
ਠੀਕ ਹੈ ਨੀ ਮੈਂ ਤਾਂ ਹਜੇ ਕੁੜੀਆਂ ਲੱਭਦੀਆਂ ਦੋ ਤਿੰਨ ਆਦੀਆਂ ਪਈਆਂ ਵੇ ਤੇ ਮੈਂ ਹੋਰ ਵੀ ਮੈਂ ਕਿਹਾ ਅਗਰ ਕੋਈ ਹੈਗੀ ਹੈ ਤੇ ਹੋਰ ਵੀ ਆ ਆਜੇ ਚਲੋ ਨਾਲ-ਨਾਲ ਸਿਖ ਲ ਦੀਆਂ ਨਾਲ-ਨਾਲ ਕੰਮ ਕਰ ਲੈਂਦੀਆਂ ਹੋਰ ਕੀ ਹੋਰ ਤੁਸੀਂ ਤਾਂ ਵੈਸੇ ਸਚਿੰਗ ਬਹੁਤ ਵਧੀਆ ਕਰਦੇ ਉਹ ਤੁਹਾਡੀ ਤਾਂ ਮੈਂ ਬਹੁਤ ਤਾਰੀਫ ਸੁਣੀ ਹੈ ਸਾਡੇ ਇੱਕ ਭੈਣ ਜੀ ਹੈਗੇ ਉਹ ਵੀ ਕਹਿੰਦੇ ਸੀਗੇ ਵੀਰ ਜੀ ਹੈਗੇ ਨੇ ਬਹੁਤ ਹੀ ਕੱਪੜੇ ਵਧੀਆ ਸੀਂਦੇ ਨੇ ਉਹਨਾਂ ਨੇ ਮੈਂ ਵੇਖਿਆ ਸੂਟ ਪਾਇਆ ਦਾ ਸੀਗਾ ਤੇ ਮੈਨੂੰ ਬਹੁਤ ਵਧੀਆ ਲੱਗ ਤੁਸੀਂ ਕਿੱਥੋਂ ਸਟਿਚ ਕਰਵਾਇਆ ਫ ਤੁਹਾਡਾ ਦੱਸਦੇ ਪੁ ਸੀਗੇ ਹੋ ਤੇ ਮੈਂ ਕਿਹਾ ਤਾਂ ਕੱਪੜੇ ਦੇ ਜਾਨ ਪਾ ਦਿੰਦੇ ਹੋ ਤੁਸੀਂ ਪਰ ਹੁਣ ਤੁਹਾਡਾ ਕੰਮ ਜ਼ਿਆਦਾ ਹੋ ਗਿਆ ਇਸ ਕਰਕੇ ਤੁਸੀਂ ਫਿਰ ਅੱਗੇ ਬੰਦੇ ਰੱਖ ਲਏ ਆ।
ਹਾਂ ਬਸ ਤੁਹਾਨੂੰ ਪਤਾ ਤੇ ਹੈ ਵੇਖੋ ਨਾ ਇਕੱਲੇ ਅਤੀ ਕੰਮ ਨੀ ਹੁੰਦਾ ਜੇ ਕੋ
ਇਹ ਤਾਂ ਗੱਲ ਸਹੀ ਹੈ ਨਹੀਂ-ਨਹੀਂ ਸਹੀ ਗੱਲ ਹੈ ਮੈਂ ਵੀ ਬਸ ਚਲੋ, ਕੰਮ ਸ਼ੁਰੂ ਕਰ ਲਿਆ ਮੈਂ ਕਿਹਾ ਚਲੋ ਥੋੜਾ ਟ ਹੁਣ ਚ ਛੁੱਟੀਆਂ ਵੀ ਥੋੜਾ ਕੰਮ ਮੈਂ ਕਿਹਾ ਮੈਂ ਵੀ ਕਢਾਵਾਂ ਤੇ ਬੱਚੇ ਵੈਸੇ ਛੋਟੇ ਹੈਗੇ, ਨੇ ਤਾਂ ਉਹਨਾ ਕੀ ਕਰਨੀ ਆ ਜਿੰਨਾ ਕੁ ਹੁੰਦਾ ਇਹਨਾਂ ਨੀ ਮਤਲਬ ਜਿੰਨਾ ਨਿਕਲ ਜਾਏ। ਕਰਵਾ ਲੈਂ ਆ ਥੋੜਾ ਟਾਈ ਰੱਖਿਆ ਫਿਰ ਬ ਬ ਸਟੱਡੀ ਵੀ ਕਰਾਣੀ ਹੁੰਦੀ। ਦੇਖੋ ਅੱਜ ਕੱਲ੍ਹ ਸਟੱਡੀ ਨਾ ਧਿਆਨ ਦੋ ਦੇ ਬੱਚੇ ਫੋਨਾਂ ਚ ਲੱਗੇ ਰਹਿੰਦੇ ਨੇ ਤੇ ਫੋਨ ਵੇਖਣ ਦੇ ਨੁਕਸਾਨ ਕਿੰਨੇ ਹੈਗੇ ਨੇ ਤੁਹਾਨੂੰ ਪਤਾ ਟੀ ਵੀ ਵੀ ਹੱਦ ਤੋਂ ਬਾਦ ਦੇਖੋ ਤੇ ਆਈਜ਼ ਦੇ ਵੀ ਫ਼ਰਕ ਪੈਂਦਾ ਤੇ ਫੋਨ ਵੀ ਦੇਖੋ ਬੱਚਿਆਂ ਨੂੰ ਨਾ ਦੇਖੀਏ ਅਸੀਂ ਫੋਨ ਤੇ ਬੱਚੇ ਤੁਹਾਨੂੰ ਪਤਾ ਯੂਟਿਊਬਾਂ ਦੇਖਦੇ ਰਹਿੰਦੇ ਨੇ ਕੀ ਸਿੱਖਦੇ ਨੇ। ਯਾਂ ਤਾਂ ਫੇਰ ਉਹਦੇ ਕੋਲ ਉਹਨਾਂ ਨੂੰ ਟਾਈਮਿੰਗ ਰਖ ਕਿ ਦੀ ਏ।
ਆਪ ਤੇ ਤੁਸੀਂ ਕੀ ਬਣਾਇਆ ਫਿਰ ਅੱਜ
ਅਸੀਂ ਅੱਜ ਮੈਂ ਕੋਫਤੇ ਬਣਾਏ ਸੀਗੇ ਅੱਜ
ਅੱਛਾ-ਅੱਛਾ-ਅੱਛਾ-ਅੱਛਾ ਅਸੀਂ ਤੇ ਅੱਜ ਅ ਅਸੀਂ ਨਾ ਅੱਜ ਉਹ ਬਣਾਏ ਸੀ। ਕਿ ਆਪਣਾ ਦਹੀਂ ਤੜਕੀ ਸੀ। ਤੇ ਨਾ ਥੋੜਾ ਜਿਹਾ ਫ਼ਿਰ ਅਸੀਂ ਕੀ ਕੀਤਾ। ਤਾ ਸਿੱਧਾ ਹੀ ਤੜਕ ਕੇ ਨਾ ਵਿੱਚ ਨਾ ਪਕੌੜੀਆਂ ਪਾ ਤੀਆਂ ਤੇ ਦਸ ਮਿੰਟ ਅਸੀਂ ਸਟੀਮ ਦਿੱਤੀ ਉਹ ਤੇ ਮਤਲਬ ਬੜਾ ਹੀ ਸਵਾਦ
ਤਾਂ ਬੜੀ ਵਧੀਆ ਚੀਜ਼ ਬਣ ਨਵੀਂ ਨਵਾਂ ਹੀ ਬਣ ਗਿਆ ਨਾ। ਐਕਸ ਪੇਰਿਮੀਂਟ ਹੋ ਗਿਆ।
ਹਾਂ ਨਾਲ ਅਸੀਂ ਚੁਲਾ ਬਾਲਿਆ ਸੀ ਨਾ ਝੁਲੇ ਤੇ ਫੁਲਕੇ ਲਾਏ ਤੰਦੂਰੀ ਉਹ ਤੇ ਤੁਹਾਨੂੰ ਪਤਾ ਸਵਾਦ ਹੀ ਬੜਾ ਆਇਆ।
ਹਾਂਜੀ-ਹਾਂਜੀ ਸਾਡੇ ਪੰਜਾਬ ਚ ਤਾਂ ਵੈਸੇ ਕਾਫ਼ੀ ਲੋਕ ਏਦਾਂ
ਚੁੱਲੇ ਦੀ ਰੋਟੀ ਹਾਂ, ਪੰਜਾਬੀਆਂ ਦਾ ਇ ਏ ਆਪਣਾ ਤੇ ਸਾਡੇ ਤੇ ਹੁਣ ਕਰਦੇ ਨੇ ਪੰਜਾਬ ਇੱਕ ਦੇਖੋ ਸਾਰੇ ਜਿਹੜੇ ਪੁਰਾਣੇ ਆਪਣੇ ਬਜ਼ੁਰਗ ਸੀ ਸਾਡੇ ਸਭ ਇਹੀ ਉਹੀ ਕਰਦੇ ਸੀ ਇਹੀ ਕੰਮ ਸੀ ਸਭ ਦੇ ਹੈ ਨਾ ਇਹ ਤੇ ਹੁਣ ਸਿਲੰਡਰ ਆ ਗ ਕਿ ਨੇ ਪਹਿਲੇ ਟਾਈਮ ਸਟੋਪ ਚੱਲਦੇ ਸੀ।
ਕਸ਼ਨ ਚੱਲ ਗਏ ਨੇ ਇੰਡਕ
ਭੈ ਭੈਣ ਜੀ ਹਿਸਾਬ ਤੇ ਉਥੇ ਪੈਂਦਾ ਇੰਡਕਸ਼ਨ ਤੇ ਕੰਮ ਕਰ ਲਓਗੇ ਤੇ ਬਿੱਲ ਜ਼ਿਆਦਾ ਆਏਗਾ ਬਿਜਲੀ ਤੇ ਸਿ ਸਿਲੰਡਰ ਲਓਗੇ ਮਹੀਨੇ ਦੇ ਮਹੀਨੇ ਉਹ ਵੀ ਭਰਾਣਾ ਹਿਸਾਬ ਉੱਥੇ ਹੀ ਹੈ ਬਸ ਐਵੇ ਕਿ ਫੇਸਿਲਟੀਸ਼ ਹੋ ਗਈਆਂ ਨੇ ਦੇਖੋ ਸਿਲੰਡਰ ਬਾਈ ਚਾਂਸ ਖਤਮ ਹੈ ਦੋ ਤਿੰਨ ਦਿਨ ਲੇਟ ਨਹੀਂ ਲੇਟ ਆਇਆ ਬੰਦਾ ਬਿਜਲੀ
ਸਕਦਾ ਉਹੀ ਤਾਂ ਦੱਸ ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਐਂ। ਪਰ ਦੇਖੋ ਅੱਜ ਕੱਲ੍ਹ ਹੁਣ ਬੱਚਿਆਂ ਦਾ ਵੀ ਧਿਆਨ ਰੱਖਣਾ ਪੈਂਦਾ ਵੇ ਇਸ ਕਰਕੇ ਬੱਚੇ ਤੁਹਾਨੂੰ ਪਤਾ ਤਾਂ ਕੋਈ ਨਾ ਕੋਈ ਸ਼ਰਾਰਤ ਨ ਘਰ ਚ ਮੈਂ ਰ ਕਰਦੀ ਹ ਬੱਚਿਆਂ ਨੂੰ ਛੋਟੇ ਨੇ ਨਾ ਹਜੇ
ਹਾਂ ਬਿਲਕੁਲ ਜੀ ਬਿਲਕੁਲ ਹੋਰ ਮੈਂ ਸੁਣਿਆ ਸਾਡੇ ਇੱਥੇ ਨਾ ਪਾਠ ਸ਼ੁਰੂ ਹੋ ਗਏ ਨੇ ਗੁਰ ਪੂਰਾ ਪੈਦਾ। ਗੁਰੂ ਅਰਜਨ ਦੇਵ ਜ ਗੁਰਪੁਰਬ ਦੇ ਤੇ ਅਸੀਂ ਫਿਰ ਉੱਥੇ ਜਾਈਦਾ ਤੇ ਹਾਂ ਸਾਡੇ ਇਥੇ ਤੇ ਆਪਣਾ ਅਠਾਰਾਂ ਤਰੀਕ ਨੂੰ ਮਨਾ ਰਹੇ ਨੇ ਗੁਰਪੁਰਬ।
ਹਾਂਜੀ ਸਾਡੇ ਵੀ ਇੱਥੇ ਅਠਾਰਾਂ ਤਰੀਕ ਦਾ। ਅਠਾਰਾਂ ਤਰੀਕ ਤੋਂ ਵੀ ਸਾਡੇ ਤੇ ਤਾਂ ਹੁਣ ਹੋ ਗਿਆ ਮਤਲਬ ਮਹੀਨਾ ਹੀ ਹੋ ਗਿਆ ਪੂਰੇ ਉਹਨਾਂ ਨੇ ਮਹੀਨੇ ਦੀ ਲੜੀ ਚਲਾਈ ਸੀ ਸ਼ਾਮ ਦੀ ਰੋਜ਼ ਸ਼ਾਮ ਨੂੰ ਵੀ ਹੁੰਦਾ ਵ ਤੇ ਦੁਪਹਿਰ ਨੂੰ ਸ਼ਾਮ ਨੂੰ ਅਖੰਡ ਕੀਰਤਨ ਜਥੇ ਵਾਲੇ ਕਰਦੇ ਨੇ ਤੇ ਸ਼ਾਮ ਨੂੰ ਬੀਬੀਆਂ ਕਰਦੀਆਂ ਨੇ
ਹਾਂ ਲੜੀ ਤੇ ਸਾਡੇ ਇੱਥੇ ਵੀ ਚੱਲਦੀ ਪਈ ਤੁਸੀਂ ਸੁਣਦੇ ਨੀ ਪਏ ਮੈਂ ਕਹਿਣਾ ਸੀ ਸਾਡੇ ਇੱਥੇ ਲੜੀ ਵੀ ਚੱਲ ਰਹੀ ਹੈ ਨਾਲ ਨਾਲ ਸਾਡੇ ਤੇ ਸਵੇਰੇ ਪ੍ਰਭਾਤ ਫੇਰੀ ਆਉਂਦੀ ਤੜਕੇ ਤੋਂ ਚਾਰ ਵਜੇ
ਵਧੀਆ ਫੇਰ ਤਾਂ ਤੁਸੀਂ ਜਾਣਦੇ ਹੋਣੇ ਹੋ?
ਆਹੋ ਜਾਈਦਾ ਹੀ ਹੈ ਸਵੇਰੇ ਨਾ ਪਹਿਲੇ ਤੇ ਜਾਣ ਇਸ ਵਾਰ ਹਜੇ ਗਿਆਰਾਂ ਤੋਂ ਸ਼ੁਰੂ ਹੈ ਨਾ ਤੇ ਹਜੇ ਤੇ ਆਪਣਾ ਬੁੜੀ ਸਾਹਿਬ ਚਲੀਿਆ ਲੱ ਾਇਆ ਜਾ ਉੱਥੇ ਹੀ ਜਾਈਦਾ।
ਚਲੋ ਵਧੀਆ ਗੁਰੂ ਘਰ ਨਾਲ ਜੁੜੇ ਰਹੈ ਤੁਸੀਂ ਵਧੀਆ ਟਾਈਮ ਕੱਢ
ਤੁਹਾਨੂੰ ਪਤਾ ਸਿੱਖ ਹੀ ਹਾਂ ਬਸ ਤੁਹਾਨੂੰ ਪਤਾ ਥੋਡਾ ਗੁਰਬਾਨੀ ਹਾਂ ਨ ਮੈਂ ਤੇ ਸਭ ਨੂੰ ਇਹੀ ਕਹਿੰਨਾ
ਨਹੀਂ ਠੀਕ ਹੈ ਅੰਮ੍ਰਿਤ ਵੇਲਾ ਸੰਭਾਲੋ ਨਹੀਂ ਨਹੀਂ ਸਵੇਰੇ ਜਿਹੜਾ ਜਿੰਨੇ ਅੰਮ੍ਰਿਤ ਵੇਲਾ ਸਾਂਭ ਲਿਆਓਣੇ ਸਭ ਕੁਛ ਸਾਂਭ ਲਿਆ। ਸਵੇਰੇ ਗੁਰੂ ਸਾਹਿਬ ਨੂੰ ਅਰਦਾਸ ਕਰਦੀ ਹੈਏ ਵੀ ਵਾਹਿਗੁਰੂ ਜੀ ਸਾਨੂੰ ਉਠਾਓ ਬਾਬਾ ਜੀ ਉਠਉਂਦੇ ਨੇ ਆਪ। ਵੀ ਅੰਮ੍ਰਿਤ ਵੇਲਾ ਨਿੱਤ ਨੇਮ ਕਰਉਂਦੇ ਨੇ। ਉਹੀ ਕਰਾਉਂਦੇ ਨੇ ਸਾਡੇ ਕੀ ਵਾਸ ਏ।
ਹਾਂ ਹਾਂਜੀ ਹਾਂਜੀ ਤੇ ਤੁਸੀਂ ਆਪਣਾ ਹਾਂਜੀ ਤੁਸੀਂ ਆਪਣਾ ਦਰਬਾਰ ਸਾਹਿਬ ਜਾਾਨੇ ਹੋ।
ਹਾਂਜੀ। ਜਾਂਨੇ ਹੋਨੇ ਅ ਦਰਬਾਰ ਸਾਹਿਬ ਕਾਫੀ ਟਾਈਮ ਹੋ ਗਿਆ ਹੁਣ ਗਏ ਆਪਾਂ ਪਰ ਉਹ ਜਾਂਨੇ ਹੋਨੇ ਆਂ ਓਏ ਪਰ ਮੈਂ ਵੀ ਸੁਣਿਆ ਉੱਥੇ ਬਾਬਾ ਅਟੱਲ ਜੀ ਦਾ ਗੁਰੂ ਦੁਆਰਾ ਹੈਗਾ, ਤੇ ਐਤਕੀ ਮੈਂ ਚੱਲੀ ਹਾਂ ਓ
ਹਾਂਜੀ, ਉੱਥੇ ਤੇ ਜਾਣਾ ਹੀ ਚਾਹੀਦਾ। ਪਤਾ ਕਿ, ਜਿਹੜਾ ਬੰਦ
ਹਾਂਜੀ, ਹਾਂਜੀ-ਹਾਂਜੀ, ਹਾਂਜੀ, ਉਹ ਮੈਂ ਵੀਰ ਜੀ ਤਾਂ ਹੀ ਮੈਂ ਹੁਣ ਮੈਂ ਵੀ ਸੁਣਿਆ ਸੀਗਾ ਤੁਸੀਂ ਸੁਣੀ ਦੀ ਸਾਖੀ ਉਹਨਾਂ ਦੀ? ਬਾਬਾ ਅਟੱਲ
ਹਾਂ ਮੈਂ, ਹਾਂਜੀ ਹਾਂਜੀ, ਸੁਨੀ ਦੀ ਭੈਣ ਜੀ ਅਸੀਂ ਵੀ ਸੁਨੀ ਦੀ ਆਪਣਾ ਸਾਖੀ ਨਾ। ਹਾਂਜੀ-ਹਾਂਜੀ, ਹੋਰ
ਬਸ ਠੀਕ ਹੈ ਨੀ ਹੁਣ ਐਤਕੀ ਜਾਵਾਂਗੇ ਨਾ ਅਸੀਂ ਤੇ ਅਸੀਂ ਹੋ ਕੇ ਆਉਣਾ। ਮੈਂ ਵੀ ਸੁਣਿਆ ਕਿ ਕਹਿੰਦੇ ਨੇ ਯਾਤਰਾ ਤੁਹਾਡੀ ਸਫਲ ਨੀ ਹੋਣੀ, ਮੈਨੂੰ ਤਾਂ ਪਤਾ ਨੀ ਸੀਗਾ ਤੇ ਹੁਣ ਮੈਂ ਕਿਹਾ ਚਲੋ ਹੁਣ ਮੈਂ ਇਸ ਵਾਰ ਜਾਣਾ ਤੇ ਮੈਂ ਜ਼ਰੂਰ ਬਾਬਾ ਜੀ ਦਾ ਮੱਥਾ ਟੇਕ
ਚਲੋ ਠੀਕ ਹੈ ਭੈਣ ਜੀ, ਸਤਿ ਸ੍ਰੀ ਅਕਾਲ
ਹਾਂਜੀ ਚਲੋ ਵੀਰ ਜੀ ਫਿਰ ਕਰਾਂਗੇ ਤੁਹਾਨੂੰ ਫੋਨ
ਠੀਕ ਸਤਿ ਸ਼੍ਰੀ ਅਕਾਲ ਜੀ